ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਠੀਕ ਠਾਕ
ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਵਧੀਆ ਵਧੀਆ। ਹੋਰ ਤਾਡੇ ਵਲ ਮੌਸਮ ਕਿੱਦਾਂ ਦਾ ਅੱਜ?
ਮੌਸਮ ਤੇ ਬਾਰਿਸ਼ ਆ ਰਹੀ ਐ।
ਅੱਛਾ ਜੀ, ਸਾਡੇ ਵੀ ਇੱਧਰ ਬਰਸਾਤ ਹਾਂਜੀ, ਸਾਡੇ ਵੀ ਇਧਰ ਬਰਸਾਤ ਲੱਗੇ ਵੀ ਐ, ਮੌਸਮ ਵਧੀਆ ਏ, ਚਲੋ ਠੀਕ ਹੈ ਸ਼ੁਕਰ ਹੈ ਕਿ ਮੌਸਮ ਠੀਕ ਹੋ ਗਿਆ ਨਹੀਂ ਤਾਂ ਗਰ ਹਾਂਜੀ ਹਾਂਜੀ ਬਹੁਤ ਗਰਮੀ ਸੀ ਮੈਂ ਕਿਹਾ ਚਲੋ ਮੌਸਮ ਵਧੀਆ ਹੋ ਗਿਆ ਸਗੋਂ ਬੱਚੇ ਕਹਿੰਦੇ ਨੇ ਮੰਮੀ ਅੱਜ ਮੌਸਮ ਮੌਸਮ ਠੰਡਾ ਹੋਇਆ ਕੀ ਕਰੀਏ, ਨਾ ਤਾਂ ਕੀ ਕਰਨਾ ਅੱਜ ਬਰਸਾਤ ਚ ਨਹਾ ਲੋਓ ਮ ਕਿਹਾ
ਹਾਂ ਉਹ ਤੇ ਹੈ ਈ ਐ ਨਹਾ ਨਹਾ ਨਹਾ ਕੇ ਤੇ ਫੇਰ ੳਹੀਓ ਹਾਲ
ਮੈਂ ਕਿਹਾ ਨ ਕੇ ਫੇਰ ਤੁਹਾਨੂੰ ਚਾਹ ਪਕੌੜੇ ਬਣਾ ਦਾਂ ਕੇ ਹੋਰ
ਹਾਂਜੀ, ਇਹੀ ਹੋ ਸਕਦੇ, ਮੌਸਮ ਹੀ ਇਏਦਾਂ ਦਾ ਮੌਸਮ ਵੀ ਆਈ ਉਹ ਚੀਜ਼ਾਂ ਵਾਸਤੇ ਕੀ ਹੋਇਆ ਦੇ
ਹਾਂਜੀ, ਮੈਂ ਕਿਹਾ ਅੱਜ ਮੌਸਮ ਵਧੀਆ ਚਲੋ ਤੋਨੂੰ ਅੱਜ ਚਾਹ ਪਕੌੜੇ ਚਾਹ ਤਾਂ ਵੈਸੇ ਬਣਦੀ ਬਣਦੀ, ਪਰ ਬਰਸਾਤ ਦੇ ਮੌਸਮ ਚ ਪਕੌੜੇ ਖਾਣੇ ਦਾ ਕੁਛ
ਪਕੌੜੇ ਅਲੱਗ ਈ ਹਜੇ, ਹਾਂ ਹਾਂ ਤੇ ਹੈ ਈ, ਅਲਗੇ ਹੀ ਹੋਰ ਸੁਣਾਓ।
ਬਾ ਕੁਛ ਨੀ ਵਧੀਆ। ਦੁਪਹਿਰੀ ਅੱਜ ਕੀ ਬਣਾਇਆ ਤੁਸੀਂ ਅੱਜ, ਮੌਸਮ ਵਧੀਆ ਸੀ।
ਅਸੀਂ ਬਣਾਏ, ਰਾਜਮਾਂ ਚਾਵਲ ਨਾਲ ਦਮ ਆਲੂ।
ਅੱਛਾ ਜੀ, ਅੱਜ ਬਰਸਾਤ ਚ ਤੁਸੀਂ ਰਾਜਮਾਂ ਚਾਵਲ ਖਾਣੇ ਨੇ?
ਹਾਂ ਨਾਲੇ, ਗੈਸਟ ਆਏ ਦੇ ਨੇ ਫਿਰ ਨਾਲ ਓ ਤਿੰਨ ਚਾਰ ਡਿਸ਼ਾਂ ਬਣਾਈਆਂ ਨੇ।
ਹਾਂਜੀ ਹਾਂਜੀ, ਜਦ ਕੋਈ ਗ ਗੈਸਟ ਆਏ ਹੋਏ ਤੇ ਫਿਰ ਫੇਰ ਤਾਂ ਦੋ ਤਿੰਨ ਚੀਜ਼ਾਂ ਮਤਲਬ ਖਾਣੇ ਦੀ ਬਣਾਣੀਆਂ ਈ ਪੈਂਦੀਆਂ ਨੇ।
ਹਾਂਜੀ, ਸ਼ਾਈ ਪਨੀਰ ਵਗੈਰਾ ਫਿਰ ਬਣਾਇਆ ਐ, ਅਲੱਗ ਅਲੱਗ ਤੁਹਾਨੂੰ ਪਤਾ ਅਲੱਗ ਅਲੱਗ ਡਿਸਸ਼ ਸਭ ਨੇ ਖਾਣੇ ਹੁੰਦੇ
ਹਾਂਜੀ ਹਾਂਜੀ ਹਾਂਜੀ, ਸਈ ਗੱਲ ਐ। ਤਿੰਨ ਚਾਰ ਬੰਦੇ ਨੇ ਤਿੰਨ ਚਾਰ ਹੀ ਡਿਸ਼ ਹੀ ਬਣਨਗੀਆਂ। ਮੈਕਸੀਮਮ ਦੋ ਤਾਂ ਹੈਗੀਆਂ ਈ ਆਂ ਦੇਖੋ ਕੋਈ ਆਏ ਦੋ
ਹਾਂਜੀ, ਫੇਰ ਹੁਣ ਬੱਚੇ ਹੈਗੇ ਸੀ ਉਹ ਕਹਿਣ ਲੱਗੇ ਕਿ ਮਾਮੀ ਅਸੀਂ ਐ ਨੀ ਐ ਖਾਣਾ, ਐ ਨੀ ਐ ਖਾਣਾ, ਮੈਂ ਕਿਹਾ ਚਲੋ ਕੋਈ ਨੀ, ਮੈਂ ਬਣਾ ਦਿੰਨੀ ਆਂ, ਮੈਨੂੰ ਤੇ ਕੋਈ ਦਿੱਕਤ ਨੀ, ਮੈਂ ਬਣਾ ਦਿੱਤੀ। ਖੁਸ਼ ਹੋ ਗਏ ਬੱਚੇ। ਹੋਰ ਸੁਣਾਓ।
ਬੱਚਾ ਨੂੰ ਵੈਸੇ ਹੀ ਬੱਚਾ ਦੇ, ਮੈਂ ਕਿਹਾ ਬਾ
ਹਾਂਜੀ?
ਵੱਧ ਗਈਆਂ ਨੇ ਅੱਜ।
ਹਾਂਜੀ, ਬਹੁਤ। ਮੌਸਮ ਵੈਸੇ ਵੀ ਗੁੰਮਾ ਹੋਇਆ ਦਾ ਦੋ ਤਰਾਂ ਦੋ ਤਿੰਨ ਦਿਨਾਂ ਤੋਂ ਬਹੁਤ ਗੁੰਮਾ ਹੋਇਆ ਦਾ ਵੀ ਸੀ, ਬਾਰਿਸ਼ ਆਈ ਏ ਤਾਂ ਥੋੜਾ ਚੈਨ ਜਿਹਾ ਪਿਆ।
ਥੱਦ ਦਾ ਮੌਸਮ ਹੋਇਆ, ਫੇਰ ਥਾਂ ਕਰਕੇ ਅੱਜ ਕਲ ਮੌਸਮ ਵੀ ਬੌ ਵਧੀਆ ਏ
ਹਾਂ ਬਹੁਤ ਵਧੀਆ ਮੌਸਮ। ਘੁੰਮਣ ਫਿਰਨ ਵਾਲਾ ਮੌਸਮ ਹੋਇਆ ਪਿਆ ਤੇ ਛੁੱਟੀਆਂ ਖਤਮ ਹੋ ਗਈਆਂ ਬ ਚਿਆਂ ਦੀਆਂ, ਹੁਣ ਕਿੱਥੇ ਜਾਣਾ?
ਬੱਚੇ, ਸਾਡਿਆਂ ਦਾ ਫੇਰ ਫੋਨ ਆ ਰਿਹਾ, ਬੂਆ ਜੀ ਆਜੋ ਲੈਣ।
ਹਾਂਜੀ ਹਾਂਜੀ। ਹਾਂ, ਕਈਆਂ ਮੈਸਜ ਤੇ ਆ ਗਏ ਨੇ ਵੈਸੇ ਛੇ ਤਰ ਤਾਰੀਖ ਨੂੰ ਖੁੱਲਣੇ ਨੇ ਸਕੂਲ, ਪਰ ਫੇਰ ਬੰਦਾ ਜਾਏ ਤੇ ਚੰਗੀ ਤਰ੍ਹਾਂ ਤਿਆਰੀ ਕਰਕੇ ਜਾਏ, ਫਿਰ ਉੱਧਰੋਂ ਭੱਜਾ ਦੌੜੀ ਆ ਕੇ ਬੱਚਿਆਂ ਦੀ ਉਹ ਨੀ ਹੁੰਦੀ ਨਾ
ਨ ਹਾਂਜੀ। ਫੇਰ ਮੈਂ ਕਿਹਾ ਤੂੰ ਏਦਾਂ ਆ, ਮੈਂ ਕਿਹਾ ਤੂੰ ਬੱਸ ਤੇ ਬਹਿ ਕੇ ਆ ਜਾ, ਅਸੀਂ ਤੈਨੂੰ ਲੈ ਆਂਵਾਂਗੇ। ਫੇਰ ਕਹਿੰਦੇ ਨਾ ਮੈਂ ਇਕੱਲਾ ਕਿੱਦਾਂ ਆਵਾਂਗਾ ਮਾ, ਜਿੱਦਾਂ ਆਈ ਦਾ ਮੈਂ ਖਾ। ਹਲੇ ਛੋਟਾ ਐ ਨਾ, ਛੇਵੀਂ ਕਲਾਸ ਚ ਪੜ੍ਹਦੈ। ਮੈਂ ਕਿਹਾ ਚਲੋ ਕੋਈ ਗੱਲ ਨੀ। ਮੈਂ ਕਿਹਾ ਹੁਣ ਤੇ ਵੈਸ ਤੇ ਇੱਕ-ਦੋ ਦਿਨ ਮੌਸਮ ਖ਼ਰਾਬ ਰਹੇਗਾ, ਤੂੰ ਨਾ ਹੀ ਆਈ। ਬਰਸਾਤ ਬੜੀ ਮ
ਹਾਂਜੀ। ਬਾਰੀਸ਼ ਆਵੇ ਤੱਦ ਵੀ ਉਹ ਦਿੱਕਤ ਏ, ਨਾ ਆਏ ਤਦ ਵੀ ਦਿੱਕਤ ਏ।
ਹਾਂਜੀ ਮੌਸਮ ਐ। ਚਲੋ ਅੱਜ ਕੇ ਬਣਾਉਣਾ ਮੇਰੇ, ਇੱਕ ਕਹਿੰਦਾ ਮੈਂ ਤੇ ਬ੍ਰੈਡ ਪਕੌੜੇ ਖਾਣੇ ਨੇ ਕਹਿੰਦਾ ਮੈਂ ਆਲੂ ਪਿਆਜ ਦੇ, ਫੇਰ ਦੋਵਾਂ ਵਾਸਤੇ ਅਲੱਗ ਅਲੱਗ ਡਿਸ਼ਾਂ ਬਣਾਈਆਂ। ਇੱਕ ਦੇ ਵਾਸਤੇ ਆ ਪਿਆਜ ਦੇ, ਇੱਕ ਵਾਸਤੇ ਬ੍ਰੈਡ ਦੇ, ਮਾਂ
ਸਾਡੇ ਵੀ ਮਗਰ ਪੈਂਦੇ ਪਏ ਨੇ ਬੱਚੇ, ਬਈ ਮੈਂ ਕਿਹਾ ਹੁਣ ਸ਼ਾਮ ਨੂੰ ਬਣਾ ਦਾਂਗੇ ਤਾਂ ਹੁਣ ਨੈ ਰੋਟੀ ਵਗੈਰਾ ਖਾਓ, ਸ਼ਾਮੀ ਸਨੈਕਸ ਵਗੈਰਾ ਲੈ ਲਾਂਗੇ ਕੁਛ। ਹਾਂਜੀ।
ਤਾਂ ਕਰਕੇ, ਮੈਂ ਹਾ ਚਲੋ। ਲੇਟ ਉੱਠੇ ਹਾਂ, ਫੇਰ ਕਹਿੰਦਾ ਮੰਮੀ ਬਸ ਨਾਸ਼ਤਾ ਵੀ ਹਲਕਾ-ਫੁਲਕਾ ਕਰ ਲਿਆ ਸੀ, ਪਰਾਂਠੀਆਂ ਦਹੀਂ ਨਾਲ ਪਰਾਂਠੇ ਖਾਲੇ ਈਸਨੇ, ਫੇਰ ਕਹਿੰਦਾ ਚਲੋ, ਦੁਪਹਿਰੀ ਅੱਜ ਮੌਸਮ ਖ਼ਰਾਬ ਏ, ਇਹੀ ਬਣਾਕੇ ਦੇਣਾ। ਮੈਂ ਚਲੋ ਠੀਕ ਏ। ਐ ਹੀ ਬਣਾਦਾਂਗੇ ਤੁਹਾਨੂੰ।
ਬੱਚਿਆਂ ਦੀ ਤਾਂ ਮੰਨਣੀ ਪੈਂਦੀ ਕੀ ਕਰੀਏ, ਮੌਸਮ ਵੀ ਕੁੱਛ ਇੱਦਾਂ ਦਾ, ਕੁਛ ਬੱਚਿਆ ਕਰਕੇ ਸਾਡਾ ਨਾਲ ਆਪ
ਬੱਚਿਆਂ ਕਰਕੇ ਤਾਂ ਬੱਚਿਆਂ ਦੀ ਸੁਨਣੀ ਜਾਂਦੀ ਹੈ ਜੀ, ਕੀ ਕਰੀਏ।
ਹਾਂ, ਇਹ ਤੇ ਹੈ। ਹੋਰ ਸੁਣਾਓ?
ਹੋਰ?
ਘਰ'ਚ ਵਧੀਆ ਸਭ? ਗੈਸਟ ਮੇਰੀ ਨਨਾਣ ਆਈ ਦੀ ਏ
ਅੱਛਾ ਠੀਕ ਏ, ਵਧੀਆ। ਰਹਿਣ ਆਈ ਹੈ ਛੁੱਟੀਆ'ਚ, ਕ ਓਹਦਾਂ ਈ ਮਿਲਣ?
ਬੱਸ ਪੰਜਾਬ ਤੋਂ ਆਈ ਗਈ ਸੀ, ਬਟਾਲੇ ਤੋਂ, ਤੇ ਕਹਿੰਦੀ ਸੀ ਬਈ, ਹੋਕੇ ਜਾਣਾ ਮੈਂ''
ਹਾਂਜੀ, ਨਹੀਂ ਐ, ਤੇੇ ਗੱਲ ਸਹੀ ਹੈ। ਜੇ ਬੰਦਾ ਐਡੀ ਦੂਰੋਂ ਆਇਆ ਫਿਰ ਸੋਚਦਾ ਸਾਰੇ ਰਿਸ਼ਤੇਦਾਰ ਘੁੰਮ ਜਾਏ, ਲਾੱਗੇ-ਲਾੱਗੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ।
ਮੈਂ ਕਿਹਾ, ਜਿੰਨੇ ਖਾਣਾ ਆਪਣੀ ਕਿਸਮਤ ਦਾ ਖਾਣਾ ਸਾਡਾ ਕੀ ਖਾਣਾ, ਠੀਕ ਹੈ ਨਾ।
ਸਹੀ ਆਪਣੀ ਕਿਸਮਤ ਦਾ
ਆਪਣੀ ਕਿਸਮਤ ਦਾ ਖਾਣਾ, ਹਾਂ। ਦੇਣੇ ਮੈਂ ਕਿਹਾ, ਆਓ ਜੀ ਸੱਦਕੇ, ਜੋ ਕਹੋਗੇ ਬਣਾਵਾਂਗੇ।
ਦਾਰੀ ਲੋਕਲ ਵਿੱਚ ਹੁੰਦੀ ਏ।
ਨਹੀਂ ਉਹ 'ਪੰਜਾਬ' ਤੋਂ ਆਈ ਏ, ਨਾ।
ਹਾਂਜੀ, ਕੋਈ ਹੋਰ ਵੀ ਰਿਸ਼ਤੇਦਾਰੀ ਆਉਂਦੀ ਏ।
ਹਾਂ, ਫਿਰ ਅੱਗੋਂ
ਹੈਲੋ।
ਫੇਰ ਗੁਜਰਾਨੀ ਦਰੂਨੀ ਵੀ ਫੇਰ, ਸਭ ਬਾ ਆਂਦੇ ਨੇ ਫਿਰ ਇਕੱਠੇ ਹੋਕੇ, ਫਿਰ ਬਹਿਣਾ ਪੈਂਦਾ ਹੈ, ਉਹਨਾ ਦੀ ਸੁਣਨੀ ਪੇਂਦੀ ਏ ਸੁਣਾਉਣੀ ਪੇਦੀ ਏ। ਹਾਂ। ਹਾਂਜੀ, ਫਿਰ ਉਹਨਾ ਨੂੰ ਵੀ ਟਾਈਮ ਦੇਣਾ ਪੈਂਦਾ। ਫਿਰ ਜੇ ਨਾ ਬਓ ਤੇ ਫਿਰ
ਅਗਰ ਉਹ, ਅਗਰ ਉਹ ਇੰਨੀ ਦੂਰੋਂ ਆਏ ਨੇ, ਤੇ ਉਹਨਾਂ ਨੂੰ ਥੋੜਾ ਟਾਈਮ ਦੇਣਾ
ਟਾਈਮ, ਹਾਂਜੀ-ਹਾਂਜੀ, ਉਹ ਤੇ ਹੈ।
ਹਾਂਜੀ।
ਹੋਰ ਸੁਣਾਓ?
ਹਾਂਜੀ, ਹਾਂਜੀ, ਹਾਂਜੀ ਬਾ, ਬਾਕੀ ਵਧੀਆ, ਹੁਣ ਬਣਾ-ਬੁਣੂਕੇ ਦੇਖਦੇ ਆਂ। ਫਿਰ ਵਖਲਿਆ ਮੌਸਮ ਬਰਸਾਤ ਤਾਂ ਲੱਗੀ ਏ ਬਾਹਰ।
ਬਰਸਾਤ ਤੇ ਲੱਗੀ ਦੀ ਏ।
ਸ਼ਾਮ ਆਏਗੀ ਫੇਿਰ ਦੇਖੀ ਜਾਏਗੀ
ਆਈਏ। ਪਰ ਅੱਜ ਤਾਂ ਸਾਰਾ ਸਾਰੇ ਦਿਨ ਦੀ ਝੜ ਲੱਗੀ ਨਿੱਕਾ-ਨਿੱਕਾ ਕਵੇਂ ਹੈਗਾ ਤੇ ਖਤਮ ਨੀ ਹੁੰਦਾ। ਬੁਲਬੁਲਿਆਂ ਵਾਲਾ ਐ ਤਾਂ ਲੱਗਾ ਈ ਰਹਿਣਾ।
ਵਰਦਾ ਪਿਆ ਪਤਾ ਨੀ ਇੱਕ ਦਿਨ ਲੱਗਦੀ ਏ, ਦੋ ਦਿਨ ਲੱਗਦੀ ਏ।
ਹਾਂ, ਇਹ ਹੁਣ ਤੇ ਸ਼ੁਰੂ ਨੇ, ਕਹਿੰਦੇ ਨੇ ਇੱਕ ਹਫ਼ਤਾ ਬਰਸ, ਬਰਸਾਤਾ ਹੀ ਨੇ ਅੱਗੋਂ ਦਾ
ਚਲੋ, ਇੱਕ ਹਫ਼ਤਾ ਹੋਏ ਤੇ ਵਧੀਆ, ਫੇਰ ਐਵੇਂ ਨਾ ਫੇਰ ਉਂਝ ਵੈਸੇ ਪਰੇਸ਼ਾਨ ਹੋ ਜਾਣਗੇ।
ਹਾਂ। ਪਰ ਆਏ, ਤੱਦ ਵੀ ਦਿੱਕਤ ਏ, ਨਾ ਆਏ ਤੱਦ ਵੀ ਦਿੱਕਤ ਏ।
ਤਾਂ ਵੀ ਪਰੇਸ਼ਾਨੀ ਏ। ਫੇਰ ਗਰਮੀ ਏ, ਫੇਰ ਜਿਆਦਾ ਹੁੰਮਸ, ਭੜਾਸ ਹੁੰਦੀਏ, ਫੇਰ ਜਿਆਦਾ ਭੜਾਸ ਹੋ ਜਾਂਦੀ ਹੈ ਨਾ।
ਹਾਂਜੀ, ਹਾਂਜੀ ਕਿਉਂਕਿ ਹੁਨ, ਹੁਨ ਐ, ਵੇ ਨਾ ਕੀ ਹੁਣ ਬਾਰਿਸ਼ ਆ ਗਈ, ਤੇ ਸਾਰੀ ਥਾਂ-ਥਾਂ ਤੇ ਚਿੱਕੜ ਨਾ ਕਿਧਰੇ ਆ ਸਕਦੇ, ਨਾ ਕਿਧਰੇ ਜਾ ਸਕਦੇ।
ਹਾਂਜੀ, ਹਾਂਜੀ ਐ ਤੇ ਗੱਲ ਸਹੀ ਹੈ ਬਸ ਆਪਣੇ, ਆਪਣੇ- ਆਪਣੇ ਕਮਰਿਆਂ'ਚ ਬੈ ਬੈਠੇ ਰਵੋ। ਆਪਣੇ, ਆਪਣੇ ਘਰ ਬੈਠੇ ਰਹਿਵੋ ਨਾ ਆਉਣਾ ਨਾ ਜਾਣਾ ਸਗੋਂ ਬਰਸਾਤ ਚ ਬ ਬੱਚੇ ਵੀ ਹੋਰ ਤੰਗ ਕਰਦੇ ਨੇ।
ਹਾਂਜੀ ਧੁੱਪ ਨਿਕਲ ਜਾ
ਬਰਸਾਤੇ ਤੇ ਬੱਚੇ ਵੀ ਹੋਰ ਜ਼ਿਆਦਾ ਤੰਗ ਕਰਦੇ ਨੇ।
ਬੜਾ ਤੰਗ ਕਰਦਾ
ਨਾ ਕਿਧਰੇ ਜਾਂਦੇ ਨੇ, ਨਾ ਕਿਧਰੇ ਆਉਂਦੇ ਨੇ ਹੋਰ ਫਰਮਾਸ਼ਾਹ ਨੇ।
ਛੋਟਾ ਇੱਕ ਦੋ ਮਤਲਬ ਦ ਦੋ ਢਾਈ ਸਾਲ ਦਾ। ਤੇ ਇੱਕ ਛੇ ਸਾਲ ਦਾ ਹਾਂਜੀ।
ਬੱਚੇ ਬਹੁਤ ਪਰੇਸ਼ਾਨ ਕਰਦੇ ਨੇ। ਸਾਰਾ ਦਿਨ ਮੰਮਾ, ਮੰਮਾ, ਮੰਮਾ ਕਦੀ ਕੁਛ ਕਹਿੰਦੇ ਨੇ ਬੱਚੇ ਸਗੋਂ ਵੱਡੇ ਹੋਵੇ ਤੰਗ ਨੀ ਕਰਦੇ ਸਗੋਂ ਜ਼ਿਆਦਾ ਤੰਗ ਕਰਦੇ ਨੇ।
ਨਹੀਂ ਜੀ ਨਹੀਂ ਬੱਚੇ ਤੇ ਵੱਡੇ ਹੋ ਕੇ ਵੀ ਬਹੁਤ ਪਾਂਗ ਸਾਡੇ ਬੱਚੇ ਅਠਾਰਾਂ, ਉੱਨੀ, ਉੱਨੀ ਸਾਲ ਦੇ ਨੇ ਫੇਰ ਵੀ ਨਖਰੇ ਨੇ ਬੜੇ
ਉਹੀ ਨਾ ਸਾਡੇ ਛੋਟੇ ਜਿਹੇ ਹੈਗੇ ਨੇ ਤਾਂ ਹੀ ਉਹਨਾਂ ਦੇ ਨਖਰੇ ਨੇ। ਬਹੁਤ ਨਖਰੇ ਨੇ।
ਵੀ ਲੇਟ ਹੋ, ਹੋ ਜਾ ਨਾ ਬੰਦਾ। ਫਿਰ ਸਵੇਰੇ ਨਹਾਨ ਧੋਣ ਗਿਆ ਹੋਏ ਜਾਂ ਪਾਠ ਪੂਜਾ ਕਰਦੇ ਦੋ ਇੱਕ ਤੇ ਸਕਿੰਡ ਵੀ
ਖੇਲਦੇ ਰਹਿਣਗੇ ਨਾ ਫੇਰ ਖੇਲਦੇ, ਰਹਿਣਗੇ ਫੇਰ ਉਹਨਾਂ ਨੂੰ
ਫੇਰ ਉਹਨਾਂ ਨੂੰ ਜਾਂ ਫੋਨ ਚਲਾਉਂਦੇ ਹੋਣ।
ਹਾਂ ਬਸ ਇਹੀ ਚੀਜ਼ਾਂ ਹੁਣ
ਛੱਡਿਆ ਨੀ
ਹਾਂਜੀ ਮਹਿ ਕੇਆ ਫ ਉਹਨਾਂ ਕੋਲ ਰੋਟੀ ਨੀ ਲੰਗਣੀ ਫੋਨ ਤੋਂ ਬਿਨਾਂ
ਨਹੀਂ ਫੋਨ ਤਾਂ ਜ਼ਰੂਰੀ ਚਾਹੀਏ। ਅੱਜ ਤੇ ਸਗੋਂ ਹੋਰ ਜ਼ਿਆਦਾ ਤੰਗ ਕਰਦੇ ਪਏ ਨੇ। ਅੱਜ ਮੌਸਮ ਖਰਾਬ ਐ। ਅੱਜ ਇਹ ਚਾਹੀਦਾ। ਅੱਜ ਇਹ ਚਾਹੀਦਾ। ਕਿਉਂਕਿ ਅੱਜ ਬਾਹਰ ਬਾਜ਼ਾਰ ਚ ਉੱਤੇ ਜਾ
ਸੀ ਮੰਮਾ ਫੋਨ ਦੇਦੋ ਮੈਂ ਕਿਹਾ ਫ
ਹਾਂਜੀ, ਹਾਂਜੀ, ਹਾਂਜੀ ਬਾਕੀ ਵਧੀਆ ਖਾਣਾ ਫੇਰ ਆਪਣੇ ਗੈਸਟਾਂ ਨੂੰ, ਤੁਸੀਂ ਖਾਣਾ ਖਲਾ ਤਾ?